ਹਾਂਜੀ, ਸਤਿ ਸ੍ਰੀ ਅਕਾਲ ਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ, ਹੋਰ ਸੁਣਾ ਵਧੀਆ?
ਹਾਂਜੀ ਵਧੀਆ ਤੁਸੀਂ ਸੁਣਾਓ।
ਹਾਂਜੀ, ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ।
ਕੁਛ ਨੀ ਬਸ ਖਾਣਾ ਬਣਾਉਣ ਲਈ ਤਿਆਰੀ ਕਰ ਰਹੇ ਸੋਚਦੇ ਕੀ ਬਣਾਈਏ?
ਆਹ ਇਸ ਟਾਈਮ।
ਹਾਂਜੀ।
ਬੜੀ ਜਲਦੀ?
ਹਲੇ ਤਾਂ ਸੋਚਦੇ ਪਏ ਆ ਕੀ ਬਣਾਈਏ ਹੁਣ ਇਹ ਸੋਚਾਂਗੇ ਫੇਰ ਦੇਖਾਂਗੇ ਕੀ ਬਣਾਉਣਾ।
ਅੱਛਾ, ਅਸੀਂ ਤਾਂ ਸਾਡਾ ਟਾਈਮ ਤਾਂ ਚਾਹ ਚ ਪੀਣ ਦਾ ਹੋ ਗਿਆ।
ਚਾਹ ਤਾਂ ਪੀਲੀ ਹੁਣੇ ਬਣਾ ਕੇ ਬਤੀ ਆ। ਬਸ ਬੈਠ ਕੇ ਸੋਚ ਰਹੀ ਸੀ ਮੈਂ ਕੀ ਬਣਾਈ ਆ ਅੱਜ?
ਦਾਲ ਦੂਲ ਹੀ ਬਣਾਉਂਦੇ ਹੋ ਅਗੇ ਬਸ ਰਾਤੀ ਹਨਾ।
ਹਾਂਜੀ, ਦਾਲ ਮੈਂ ਕੱਲ ਬਣਾ ਲਈ ਸੀ ਹੁਣ ਸੋਚਦੀ ਪਈ ਆ ਕੀ ਬਣਾਵਾਾਂ ਘੀਆ ਬਣਾਵਾਂ ਤੋਰੀ ਬਣਾਵਾਂ?
ਰਾਤ ਵੇਲੇ
ਹਾਂਜੀ।
ਅੱਛਾ, ਤੁਸੀਂ ਕਿੱਥੇ ਰਹਿੰਦੇ ਓਂ ਫਿਰ ਅੱਛਾ। ਹਾਂ ਨਹੀਂ ਸਾਡੇ ਘਰ ਜਿਆਦਾਤਰ ਰਾਤ ਦਾਲ ਹੀ ਬਣਦੀ ਹੈ, ਮੀਟ ਵਗੈਰਾ ਬਣ ਆਂਦਾ ਵੈਸਾ
ਹਾਂਜੀ, ਹਾਂਜੀ
ਉਹ ਮੈਂ ਫੋਨ ਤਾਂ ਕੀਤਾ ਸੀ ਇਹ ਪੁੱਛ ਹੁਣ ਲਈ। ਕਿ ਮੈਂ ਨਾ ਟਿਊਸ਼ਨ ਪੜ੍ਹਾਉਂਦੀ ਹਾਂ, ਸ਼ਿਕਸ਼ਾ ਲਈ ਤੇ ਤੁਸੀਂ ਪਾਵੇ ਬੱਚਿਆਂ ਕਿਥੇ ਪਾਉਣਾ ਤੇ ਮੈਨੂੰ ਦੱਸ ਦੇਣਾ ਮੈਂ ਦੱਸ ਦਾਂਗੀ ਤੁਹਾਨੂੰ?
ਹਾਂਜੀ ਮੇਰੇ ਮੈਂ ਸੋਚ ਰਹੀ ਸੀ ਮੈਨੂੰ ਕਿਤੇ ਮਿਲੇ।
ਅੱਛਾ।
ਦੱਸ ਮੈਂ ਦੱਸ ਦਾਂਗੀ ਤੁਹਾਨੂੰ ਤਿੰਨ ਬੱਚੇ ਨੇ ਦੋ ਮੇਰੇ ਇੱਕ ਮੇਰੀ ਨਨਾਣ ਦਾ- ਇੱਥੇ ਰਹਿੰਦੇ ਆ, ਕੋਈ ਨਾ ਮੈਂ ਤੁਹਨੂੰ ਦੱਸਦਾਂਗੀ। ਨਵਾ ਤੇ ਤੁਸੀਂ ਵਧੀਆ ਹੋਣਾ- ਚਾਹੀਦਾ ਵੀ ਬੱਚਿਆਂ ਨੂੰ- ਪੰਜਾਬੀ ਵੀ ਵਿੱ- ਸਿਖਾਉਣੀ ਆ ਮੈਂ।
ਅੱਛਾ ਅੱਛਾ ਤੇ ਕੋਈ ਗੱਲ ਨੀ, ਨਹੀਂ ਮੇਰੇ ਬੱਚੇ ਵੀ ਮੇਰੇ ਬੱਚੇ ਵੀ ਟਿਊਸ਼ਨ ਜਾਂਦੇ ਨੇ ਨਾ, ਪਰ ਮੈਂ ਵੀ ਸੋਚ ਰਹੀ ਸੀ ਚਲੋ ਮੈਂ ਵੀ- ਸ਼ੁਰੂ ਤਾਂ ਮੈਂ ਕਰ ਹੀ ਲਿਆ ਇੱਕ ਤਾਂ ਪੜਾ ਚੁੱਕੀ ਆ ਮੈਂ ਵੀਂ। ਤੇ ਸਾਡੇ ਮੁਹੱਲੇ ਚ ਕੋਈ ਬ- ਜਾਣਦਾ ਨੀ ਨਾ। ਨਾਮ ਤਾਂ ਪਤਾ- ਪ੍ਰੋਫੈਸ਼ਨ ਚ ਦਿੰਦੇ ਬੋਲ- ਕੇ ਬੜਾ ਨੇ-
ਨਹੀਂ ਇਹ ਤਾਂ ਗੱਲ ਤੁਸੀ ਸਹੀ ਰਹੇ ਹੋ ਬੱਚੇ ਨੇ ਪੜ੍ਹਾਵਾ ਕਿੰਨੇ ਪੈਸੇ ਦਿੰਦੇ ਬੜੇ ਰੋਂਦੇ ਲੋਕੀ-
ਹਾਂ ਤੇ ਹਮ, ਹਾਂਜੀੇ।
ਤੋਂ ਵਧੀਆ ਹੈਗਾ ਐਡਵਾਂਸ ਲੈ ਲਓ ਪਹਿਲਾਂ ਹੀ।
ਹਮ ਹਾਂਜੀ ਹਾਂਜੀ।
ਸਭ ਤੋਂ ਵਧੀਆ ਇਹ ਹੀ ਹੁਨਾ- ਮੈਂ ਕਿਹਾ ਅਡਵਾਂਸ ਲੈ ਲੈਣਾ ਚਾਹੀਦਾ ਵ, ਉਹਨਾਂ ਤੋਂ।
ਆਹੋ ਅਡਵਾਂਸ ਆਲ਼ੀ ਮੇ ਮੈਂ ਮੇਰੇ ਬੇਟੇ ਨੂੰ ਪੜਾਨੀ ਆ ਨਾ- ਉਹ ਮੈਡਮ ਮੇਰੇ ਕੋਲੋ ਐਡਵਾਂਸ ਲੈਂਦੀ ਐ ਦੋ- ਤਿੰਨ ਮਹੀਨੇ ਇਕੱਠੇ-
ਹਾਂਜੀ ਹਾਂਜੀ।
ਤਿੰਨ ਮਹੀਨੇ ਦੇ ਨਾ ਤਾਂ ਦੋ ਮਹੀਨੇ ਦੇ ਇਕੱਠੇ ਦੇ ਹੀ ਦਿੰਨੀ ਆ ਮੈਂ ਉਹਨੂੰ ਫੀਸ। ਉਹ ਕਹਿੰਦੀ ਹੈ ਨਾ ਬੱਚੇ ਛੋੜ ਕੇ- ਚਲੇ ਜਾਂਦੇ ਨੇ ਵਿੱਚੋਂ ਦੇ-
ਹਾਂਜੀ ਚਲੇ ਜਾਂਦੇ ਨੇ ਕਈ ਹਾਂਜੀ ਹਾਂਜੀ। ਸਾਡੇ ਇੱਥੇ ਆਂਦੇ ਸੀਗੇ- ਸਰ ਆਂਦੇ ਸੀਗੇ ਕੁਝ ਬੱਚੇ ਸੀਗੇ ਕਿ ਫੀਸ ਨੀ ਦਿੰਦੇ ਸੀ। ਉਹ ਖੁਦੀ- ਇੱਥੇ ਆਂਦੇ ਸੀ ਤੇ ਪੜਾ ਕੇ ਜਾਂਦੇ ਸੀ ਬੱਚਿਆਂ ਨੂੰ ਗਲੀ ਦੇ ਬਹੁਤ ਬੱਚੇ ਲੱਗੇ ਸੀ। ਅੱਧੇ ਨੇ ਫੀਸ ਹੀ ਨੀ ਦਿੱਤੀ ਵਿਚਾਰੇ ਨੂੰ, ਦੋ ਤਿੰਨ ਮਹੀਨੇ ਦੀ। ਫੇਰ ਕੀ ਕਰਦਾ ਫਿਰ ਵਿਚਾਰਾ ਚਲਾ ਹੀ ਗਿਆ। ਫਿਰ ਆਇਆ ਹੀ ਨੀ ਮੁੜ ਕੇ। ਕਹਿੰਦਾ ਮੈਂ ਲੜਨਾ ਥੋੜ੍ਹੀ ਆ ਹੁਣ ਜਾ ਕੇ ਵੀ ਫੀਸ ਦੇ ਦੋ ਫੀਸ ਦੇ ਦੋ। ਉਹ ਤਾਂ ਖੁਦ ਹੀ ਦੇਖਣਾ ਚਾਹੀ- ਹਨਾ ਵੀ ਨਿਆਣੇ ਤੁਹਾਡੇ ਪੜ੍ਹਦੇ ਪਏ ਨੇ- ਵੀ ਆਪਾਂ ਫੀਸ ਦੇਣੀ ਆ? ਨਹੀਂ ਦੇਣੀ ਆ? ਅੱਜ ਦੇ ਦਾਂਗੇ, ਕੱਲ- ਦੇ ਦਾਂਗੇ ਬਹੁਤ ਵਧੀਆ ਪੜਾਂਦੇ ਸੀ ਉਹ ਵੀ
ਠੀਕ ਤੇਨੇ ਮੇਰੀ ਦਰਾਣੀ ਹੈਵੇ ਉਹਨੇ ਨਾ ਪਹਿਲੇ ਸ਼ੁਰੂ ਮਤਲਬ ਟਊਸ਼ਨ ਪੜ੍ਹਾਈ ਹੈ ਦੋ ਮਹੀਨੇ ਮਤਲਬ ਦੋ ਇੱਕ ਦੋ ਮਹੀਨੇ ਹੀ ਨੀ ਛੇ ਸੱਤ ਮਹੀਨੇ ਟਿਊਸ਼ਨ ਪੜ੍ਹਾਈ ਹੋਣੀ ਹੈ। ਤੇ ਉਹ ਬਾਅਦ ਚ ਨਾ ਫ਼ਿਰ ਨਾ ਉਹਨੇ ਛੱਡਤੀ ਪ੍ਰੈਗਨੈਂਟ ਹੋ ਗਈ ਸੀ ਛੱਡਤੀ। ਤੇ ਟਿਊਸ਼ਨ
ਹਾਂਜੀ।
ਇੱਕ ਲੇਡੀਜ਼ ਹੈ ਵੇ ਉਹਨੇ ਨਾ ਛੁਡਵਾਈ ਨਾ ਟਿਊਸ਼ਨ ਉਹਦੇ ਦੋ ਤਿੰਨ ਮਹੀਨੇ ਦੀ ਫੀਸ ਲੈਣੀ ਸੀ।
ਅੱਛਾ-ਅੱਛਾ
ਮੇਰੇ ਘਰ ਦੇ ਬਿਲਕੁਲ ਕੋਲ ਰਹਿੰਦੀ ਹੈ। ਅਸੀਂ ਇੱਕ ਦੋ ਵਾਰ ਮੰਗੀ ਕਿਆ ਵੀ ਹੈ ਵੇਂ ਤੇ ਉਹਨੇ ਕਿਹਾ ਵੀ ਮੈਨੂੰ ਫੀਸ ਦੇ ਦਿਓ ਫੇਰ ਜੂੜ ਬੋਲ ਕੇ ਕੀ ਮੈਂ ਤੁਹਾਨੂੰ ਦੇ ਦਿੱਤੀ ਫੀਸ ਉਹ ਕਹਿੰਦੀ ਤੂੰ ਦਿੱਤੀ ਕਦ ਫੀਸ ਜਦੋਂ ਛੋੜੀ ਏ ਜਦੋਂ ਮੈਂ ਸਾਰੇ ਬੱਚਿਆਂ ਨੂੰ ਕਹਿ ਦਿੱਤਾ ਸੀ ਮੈਂ ਨੇ ਪੜ੍ਹਾਉਣਾ ਕਿ ਮੇਰੇ ਕੋਲ ਬੈਠਣ ਨੀ ਜਾਂਦਾ ਮੈਂ ਪੜ੍ਹਾ ਨੀ ਸਕਦੀ ਤੇ ਮੈਂ ਸਪੈਸ਼ਲ ਗੱਲ ਕਰਕੇ ਤੁਾਨੂੰ ਛੋੜੀ ਠੀਕ ਹੈ ਤੁਹਾਡੇ ਕੋਲ ਕਿਸ਼ਤ ਲੈਣੀ ਹੈ। ਤੇ ਤੁਸੀਂ ਇੱਕਦਮ ਕਹਿ ਦਿੱਤਾ ਕਿ ਮੈਂ ਤੁੂੰ ਦੇ ਕੀ ਏ
ਹਾਂਜੀ-ਹਾਂਜੀ
ਫੇਰ ਇੱਕ ਦੋ ਵਾਰ ਮੰਗੀ ਏ ਉਹਦੇ ਹਸਬੈਂਡ ਕੋਲ ਮੰਗੀ ਉਹ ਕਹਿੰਦੇ ਅਸੀਂ ਦੇ ਦਿੱਤੀ ਏ ਕਿਉਂ ਤੁਸੀਂ ਝੂੱਠ ਬੋਲਦੇ ਪਏ ਹੋ ਫੇਰ ਮੇਰੇ ਹਾਂ ਫੇਿਰ ਮੇਰੇ ਸੱਸ ਨੇ ਕਿਹਾ ਛੱਡੋ ਬਾਰੇ ਦੇਣੀ ਹੈ ਨੀ ਐਵੇਂ ਹਜ਼ਾਰ ਦੋ ਹਜ਼ਾਰ ਵਿੱਚ ਆਪਣੀ ਬੇਸਤੀ ਕਿਰਾਇ ਜ ਜਾਣੀ ਮਾਂਗ ਮਾਂਗ ਕੇ
ਹਾਂਜੀ-ਹਾਂਜੀ ਕਈ ਲੋਕੀ ਏਦਾਂ ਹੀ ਕਰਦੇ ਨੇ ਸਾਡੇ ਮੈਂ ਤੁਹਾਨੂੰ ਦੱਸ ਨਾ ਸਾਡੇ ਇੱਥੇ ਵੀ ਐਵੇਂ ਹੀ ਹੋਏਆ ਬੜੇ ਚੰਗੇ ਸਰ ਸੀਗੇ ਬਹੁਤ ਵਧੀਆ ਪੜ੍ਹਾਉਂਦੇ ਸੀ ਮੇਰਾ ਮੁੰਡਾ ਸੈਕਿੰਡ ਆਇਆ ਸੀ ਇੰਨਾ ਯਾਨੀ ਕੇ ਪੜ੍ਹਾਈ ਚ ਇੰਨਾ ਕਮਜ਼ੋਰ ਸੀ ਬਹੁਤ ਵਧੀਆ ਪੜ੍ਹਾਉਂਦੇ ਸੀ ਉਹ ਉਹਨਾਂ ਦੀ ਉਹਨੂੰ ਸਮਝ ਵੀ ਆ ਰਹੀ ਸੀ ਬਹੁਤ
ਅੱਛਾ ਤੇ ਫੇਿਰ ਪਹਿਲੇ ਉਹਦੇ ਹਸਬੈਂਡ ਮੰਗਿਆ ਹੋਵੇ ਕਿ ਤੁਹਾਡੀ, ਦੋ ਹਜ਼ਾਰ, ਫੀਸ ਤੁਸੀਂ ਦੇ ਦੋ ਪੈਸੇ ਉਹਨੇ ਝੂਠ ਮੂੜ ਕਹਿ ਦਿਤਾ ਕਿ ਤੁਹਾਨੂੰ ਜਦੋਂ ਮੈਂ ਪੈਸੇ ਅੱਧੇ ਪੈਸੇ ਦੇ ਅੱਧੇ ਪੈਸੇ ਤੇ ਮੈਂ ਦੇਣ ਵਾਸਤੇ ਆਇਆ ਸੀ ਨਾ ਉਦੋਂ ਹੀ ਮੈਂ ਤੁਹਾਨੂੰ ਦੇ ਦਿੱਤੇ ਨੇ ਪੈਸੇ ਉਹ ਮੇਰੇ ਦਰਾਣੀ ਕਹਿਣ ਦਿੱਤੇ, ਤੁਸੀਂ ਤੁਸੀਂ ਹੈਂ ਨੀ ਆਵੇਂ ਤੁਸੀਂ ਝੂਠ ਬੋਲਦੇ ਤੁਸੀਂ ਆਏ ਹੋ ਤੇ ਦੋ ਤਿੰਨ ਸੌ ਰੁਪਏ ਦੇ ਕੇ ਤੁਸੀਂ ਚਲੇ ਗਏ ਹੋ ਮੈਨੂੰ, ਤੇ ਤੁਸੀਂ ਹੁਣ ਕਹਿੰਦੇ ਪਓ, ਹਸਬੈਂਡ ਨੇ ਦੇ ਦਿੱਤੇ ਨੇ ਫੀਸਾਂ ਫਿਰ ਮੇਰੀ ਸੱਸ ਨੇ ਕਿਹਾ ਛੱਡੋ ਪਰੇ ਮੈਂ ਬੇਸਤੀ ਕਰਏ ਜਾਣੀ ਦੇਣੀ ਉਹਨੇ,
ਦੇਣੇ ਹੋਣੇ ਹੈ ਨੀਂ ਦੇਣੇ ਹੁੰਦੇ ਦੇਣ ਵਾਲੇ ਲੋਕ, ਕਿੱਦਾਂ ਦੇ ਨ ਹੁੰਦੇ ਦੇਣੇ ਜਿਹਨਾਂ ਨੇ ਉਹ ਦੇਈ ਦਿੰਦੇ ਨੇ,
ਫੇਰ ਅਸੀਂ ਚੁੱਪ ਹੋ ਗਏ ਛੱਡ ਪਰੇ ਕੀ ਦੇਣੀ ਆ ਹੁਣ ਮੇਰੀ ਗੁੜੀਆਂ ਹੈ, ਵੇ,,,, ਉਹਦੀ ਜਿਹੜੇ ਟੀਚਰ ਨਾ, ਉਹ ਆਪਣੇਹੁਣ ਪੇਕੇ ਚੱਲੀ ਹੈ,
ਅੱਛਾ ਅੱਛਾ,,,,,
ਚਾਰ ਪੰਜ ਦਿਨ ਪੜ੍ਹਾ ਤ ਬਸ, ਬਾਵੇ, ਤੇ ਹੁਣ ਮੈਂ ਸੋਚ ਰਹੀ ਸੀ ਚਲ ਉਹਨੂੰ ਕਿੇ ਹੋਰ ਟਿਊਸ਼ਨ ਪਾ ਦਾਂ, ਆਪਣੇ ਮੱਲੇ ਚ ਹੀ,
ਹੈਗਾ ਕੋਈ,,,,, ਉੱਥੇ ਹੈ ਨਹੀਂ ਕੋਈ ਹੁਣ,
ਨਹੀਂ ਹੁਣ ਸਭ ਹੈ ਤਾਂ ਨੇ ਸਭ ਪੇਕੇ ਚਲੀ ਗਏ ਨੇ ਆਪਣੇ,,,,,, ਮੈਂ ਉਹ ਕਹਿੰਦੀ ਸਾਰੇ ਮਹੀਨੇ ਬਾਦ, ਸਾਲ ਬਾਅਦ ਛੁੱਟੀਆਂ ਮਿਲਦੀਆਂ ਨੇ ਜੂਨ,,, ਦੀਆਂ ਜਾਂ ਫਿਰ ਸਰਦੀਆਂ ਛੁੱਟੀਆਂ ਹੁੰਦੀਆਂ ਨੇ,
ਹਾਂਜੀ,,,,,, ਹੈਗੇ ਤਾਂ ਹੈਗੇ ਸਾਡੇ ਇੱਥੇ ਮੈਂ ਬੱਚਿਆਂ ਨੂੰ ਦੂਰ ਕਰਕੇ ਭੇਜਦੀ ਨੀ ਹੈਗੀ ਬੜੀ ਦੂਰ ਹੈਗਾ, ਮਤਲਬ ਰੋਜ਼ ਰੋਜ਼ ਕੌਣ ਛੱਡ ਕੇ, ਕਿਉਂਕਿ ਅੱਜ ਕੱਲ ਦਾ ਮਾਹੌਲ ਵੀ ਤਾਂ ਖ਼ਰਾਬ ਹੀ,,,,, ਆ ਬੱਚਿਆਂ ਨੂੰ ਕੱਲੇ ਨਹੀ ਭੇਜ ਸਕਦੇ ਆਪਣੀ ਜਿੰਮੇਵਾਰੀ ਆਖੂ ਦੀ ਚੱਕਣੀ ਆ ਬੱਚਿਆਂ ਦਾ ਤੁਹਾਨੂੰ ਪਤਾ ਹੀ ਅੱਜ, ਕਿਹੜੀ ਜਿਹੜਾ ਬੱਚਾ ਮਾਰਿਆ ਛੋਟਾ ਜਿਹਾ ਹਾਂਜੀ ਜਿਹੜਾ ਸਿੱਟ ਸਿੱਟ ਕੇ ਮਾਰਿਆ ਥੱਲੇ,,,,,, ਹਾਂਜੀ ਮੈਨੂੰ ਬੜਾ ਦੁੱਖ ਦਿਸੋ ਹੁਣ ਆਪਾਂ ਜਦੋਂ ਅਚਾਨਕ ਗਿਰਦੇ, ੇ ਥੱਲੇ ਕਿੰਨਾੁ ਦੁੱਖ ਹੁੰਦਾ ਉਹਨੂੰ ਵਿਚਾਰੇ,,,, ਨੂੰ ਏਦਾਂ ਸੁੱਟ ਸੁੱ ਕੇ ਮਾਰਿਆ ਓਨੇ,
ਉਹਦੇ ਫਾਦਰ ਦੀ ਡੈਥ ਹੋ ਗਈ ਓਨੀ ਨਾ,
ਹਾਂਜੀ,,,,
ਤੇ ਉਹੇ ਦਿਓ ਨੇ ਕਿਹਾ ਹੋਣਾ ਮੇਰੇ ਨਾਲ ਵਿਆਹ ਕਰਾ ਲੈ,, ਤ ਉਹਨੂੰ ਮਨਾ ਕਰਤਾ, ਤੇ ਮੁੰਡੇ ਨੇ ਕਹਿੰਦਾ ਚੱਲ ਤੈਨੂੰ ਬਾਜ਼ਾਰ ਚਲਾ ਚਾਚਾ ਸੀਨਾ।
ਹਾਂਜੀ ਚਾਚਾ ਹੀ ਦੇਖੋ। ਉਹੀ। ਕੋਈ ਸਦਾ ਹੈਗਾ ਆਪਣਾ ਅੱਜ ਦੀ ਦੁਨੀਆਂ ਚ ਤਾਂ ਹੀ ਤਾਂ ਡਰ ਲੱਗਦਾ ਮੈਂ ਹਾਂਜੀ।
ਦੱਸੋ ਕੀ ਕਰਦੇ ਤੁਸੀਂ।
ਮੈਂ ਕਿਹਾ ਤਾਂ ਹੀ ਤਾਂ ਡਰ ਲੱਗਦਾ ਅੱਜ ਕੱਲ੍ਹ ਬੱਚਿਆਂ ਨੂੰ ਦੂਰ ਵੀ ਨਹੀਂ ਭੇਜ ਸਕਦੇ ਦੇਖੋ ਕੋਈ ਆਪਣਾ ਹੋਵੇ ਪੁਰਾਆ ਹੋਵੇ ਕਿਸੇ ਤੇ ਵਿਸ਼ਵਾਸ ਨਹੀਂ ਹੈਗਾ ਅੱਜ ਕੱਲ।
ਐ ਸਗੋਂ ਮੇਰਾ ਛੋਟਾ ਮੁੰਡਾ ਹੈਵੇ ਮੈਂ ਨੀ ਕਹਿੰਦੀ ਕਲਾਸ ਜਾਂਦਾ ਹੈ ਮੈਂ ਸਗੋਂ ਮੇਰੇ ਘਰ। ਦੂਰ ਨਹੀਂ ਐ ਬਸ ਨੇੜੇ ਤੇੜੇ ਹੀ ਆਵੇ ਉੱਥੇ ਸਾਡੀ ਫੈਕਟਰੀ ਲੱਗੀ ਦੀ ਏ। ਤੇ ਉੱਥੇ ਮੈਂ ਇਕੱਲਾ ਭੇਜ ਦਿੰਨੀ ਆ। ਜਾਂ ਸਾਈਕਲ ਤੇ ਹੋਵਾਂ। ਤੇ ਮੈਂ ਸੜਕ ਤੇ ਆ ਜਾਂਦੀ ਹਾਂ ਤੇ ਆਹ ਆਪਣੇ ਆਪ ਜਾਂਦਾ। ਸਗੋਂ ਹੁਣ ਸਗੋਂ ਸਾਰੇ ਮੈਸੇਜ ਪਾਉਂਦੇ ਪਏ ਨੇ ਬੱਚਿਆਂ ਨੂੰ ਕੱਲੇ ਨਾ ਭੇਜੋ ਨਾ ਭੇਜੋ। ਮਤਲਬ ਕਿੱਥੇ ਮਰਜ਼ੀ ਬੱਚੇ। ਬੱਚਿਆਂ ਨੂੰ ਪਾ ਲਓ ਹੁਣ ਛੁੱਟੀਆਂ ਨੇ ਹੁਣ ਸੋਚਦੇ ਹੋ ਕਿੱਥੇ ਪਾ ਦੀਏ। ਦਿਮਾਗ ਖਾਗੇ ਨੇ ਘਰ ਬੈ ਕੇ।
ਇਹ ਤਾਂ ਹੈ ਮੈਂ ਤਾਂ ਬੱਚੇ ਉੱਥੇ ਭੇਜਦੇ ਆਪਣੀ ਨਾਨੀ ਕੇ ਗਏ ਹੋਏ ਆ। ਸ਼ੈਤਾਨੀ ਬੜੀ। ਕਰਦੇ ਸੀ ਮੈ ਕਿਹਾ ਜਦੋਂ ਆਉਣਗੇ ਫੇਰ ਉਹ ਨੂੰ ਟਿਊਸ਼ਨ ਲੱਭਦੀ ਆ ਫ਼ੇਰ ਲਵਾਂਗੇ ਉਹਨਾਂ ਨੂੰ।
ਲੋਕਲ ਨੇ ਜੀ ਨਾਨਕੇ।
ਨਹੀਂ ਮੇਰਾ ਲੋਕਲ। ਹੈਗਾ ਦੂਰ ਹੀ ਹੈਗਾ। ਚਾਰ ਪੰਜ ਘੰਟੇ ਦਾ ਰਸਤਾ। ਹੈਗਾ ਉਹ ਸ਼ੁਰੂ ਤੋਂ ਇੱਥੇ ਰਹਿੰਦੇ ਨੇ। ਜਦੋਂ ਤਿੰਨ ਚਾਰ ਸਾਲ ਦੇ ਸੀ ਜਦੋਂਦੇ ਉੱਥੇ ਰਹਿੰਦੇ ਨੇ ਉਹ।
ਅੱਛਾ।
ਛੁੱਟੀ ਦਸ ਛੁੱਟੀ ਪੈਣ ਉਹਨਾਂ ਦੀ ਪੰਜ ਪੈਣ ਉਹਨਾਂ ਨੇ ਉੱਥੇ ਜਾਣਾ ਨਾਨੀ ਕੇ। ਉਹ ਨੀ ਰਹਿੰਦੇ ਇੱਥੇ। ਅੱਠ ਨੂੰ ਛੁੱਟੀਆਂ ਪਈਆਂ ਸੀ ਨੌ ਨੂੰ ਚਲੇ ਗਏ ਹੋ ਇੱਥੋਂ ਦੇਖ ਲਓ।
ਅਤੇ ਮਈ ਦੀ ਅੱਠ ਤਰੀਕ ਨੌ।
ਹਾਂਜੀ ਹਾਂਜੀ।
ਤੇ ਸਾਡੇ ਤੇ ਤਾਂ ਸਾਡੇ ਤਾਂ ਮਈ ਟਵੰਟੀ ਫਾਈਵ ਨੂੰ ਛੁੱਟੀਆਂ ਪਈਆਂ ਨੇ।
ਨਹੀਂ ਸਰ, ਹਾਂਜੀ ਮੈਡਮ ਨੇ ਨਾ ਬਾਅਦ ਚ ਮੈਸੇਜ ਪਾਇਆ ਸਾਨੂੰ ਕੇ, ਸਕੂਲ ਖੁੱਲਣੇ ਆ ਤੇਈ ਚੌਵੀ ਤੱਕ। ਜਦੋਂ ਤਾਂ ਬੱਚੇ ਚਲੇ ਵੀ ਗਏ ਸੀ, ਹਨ ਫੇਰ ਮੰਗਵਾ ਦੁਬਾਰਾ ਤੁਸੀਂ ਪਹਿਲਾਂ ਦੱਸਣਾ ਚਾਹੀਦਾ ਸੀ, ਬੱਚਿਆਂ ਨੂੰ ਕਿਤੇ ਭੇਜਿਓ ਨਾ ਤੁਸੀਂ, ਉਹ ਅਗਲੇ ਦਿਨ ਮੈਸੇਜ ਕਰ ਰਹੇ ਨੇ ਦੋ ਦਿਨ ਬਾਅਦ ਕੇ ਕਿਤੇ ਨੀ ਜਾਣਾ, ਤੁਸੀਂ ਤੁਹਾਡੀ ਹਾਂਜੀ ਤੇ ਹਾਂਜੀ ਹਾਂਜੀ, ਮੈਂ ਲੋਕ ਕੱਲੀ ਆਂ, ਵੈਸੇ ਮੈਂ ਦੱਸ ਰਹੀ ਐ ਨਾ, ਤੁਹਾਨੂੰ ਛੁੱਟੀਆਂ ਪੈ ਤਾਂ ਗਈਆਂ ਤੇ ਕਲਾਸਾਂ ਲੱਗਦੀ ਪਈਆਂ ਇਹਨਾਂ ਦੀ ਤੇ ਹਾਂਜੀ, ਇੱਕ ਜੁਲਾਈ ਨੂੰ ਸ ਕੂਲ ਖੁੱਲ ਜਾਣੇ, ਹੈ ਤਾਂ ਛੋਟੇ ਹੀ ਆ ਇੱਕ ਜੁਲਾਈ ਨੂੰ ਸਕੂਲ ਖੁੱਲ ਜਾਣਾ ਇਹਨਾਂ ਦੇ
ਅੱਛਾ ਠੀਕ ਠੀਕ ਹੈ, ਹੁਣ ਸਾਡਾ ਮੇਰਾ ਲੋਕਲ ਹੀ ਮਤਲਬ ਮੇਰਾ ਲੋਕਲ ਮਲ ਮੰਨ ਲੋ ਪੰਦਰਾਂ ਵੀਹ ਮਿੰਟ ਦਾ ਰਸਤਾ ਪਿਆ, ਤੇ ਹੁਣ ਇਹ ਕਹਿੰਦੇ ਵੀ ਮੈਂ ਨਾਨੀ ਘਰ ਛੱਡ ਆਓ ਉਹ, ਮੇਰੀ ਮਦਰ ਇਨਲੋ ਮਨਾ ਕਰਦੀ ਐ। ਕਹਿੰਦੇ ਬੱਚਿਆਂ ਨੂੰ ਪਹਿਲਾ ਨਾਲ ਨਹੀਂ ਉਹਨਾਂ ਚ ਗੁੜੀਆ ਹੈ ਨਾ ਵੱਡੀ
ਨਹੀਂ ਫੇਰ ਤਾਂ ਫੇਰ ਤਾਂ ਸਹੀ ਕਹਿ ਰਹੇ ਨੇ, ਉਹ ਦੇਖੋ ਬੱ ਜ਼ਿੰਮੇਦਾਰ ਨਾਲ ਚ ਬਜ਼ੁਰਗ ਵੀ ਹੈਗੇ ਆ।
ਨਹੀਂ ਉਹ ਕਹਿੰਦੇ ਪਏ ਨੇ ਕੇ, ਬੱਚੇ ਨੂੰ ਆਦਤ ਪੈ ਜਾਏਗੀ ਕੱਲੇ ਕੱਲੇ ਫਿਰਨ ਦੀ ਤੂੰ ਕੱਲੀ ਨੀ ਭੇਜਣਾ, ਤੂੰ ਜਾਏਗੀ ਤੇ ਨਾ ਲੈ ਕੇ ਜਾਏ।
ਹਾਂਜੀ ਹਾਂਜੀ, ਮੇਰੀ ਵੱਡੀ ਮੇਰੀ ਵੱਡੀ ਭੈਣ ਆ ਨਾ ਮੇਰੀ ਵੱਡੀ ਭੈਣ ਆ। ਉਹ ਉਹਨੂੰ ਹੀ ਨਾਨੀ ਕਹਿੰਦੇ ਆ। ਨਾਨੀ ਤਾਂ ਉਹਨਾਂ ਦੀ ਗੁਜ਼ਰ ਚੁੱਕੀ ਐ, ਕਦੋਂ ਦੀ। ਉਹ ਮੇਰੀ ਵੱਡੀ ਭੈਣ ਨੂੰ ਕਹਿੰਦੇ ਆ। ਉਹਦੇ ਕੋਲ ਹੀ ਜਾਂਦੇ ਆ ਹਰ ਸਾਲ
ਹੁਣ ਐ ਮਗਰ ਪਏ ਦੇ ਨੇ ਐ, ਹੁਣ ਮੇਰੀ ਕੁੜੀ ਸਵੇਰ ਦੀ ਰੋਂਦੀ ਵੀ ਨਾਨੀ ਘਰ ਛੋੜ ਆਓ।
ਫੇਰ ਦੀਦੀ ਦੇ ਪੋਤਾ ਵੀ ਹੋਇਆ ਛੋਟਾ ਜਿਹਾ, ਉਹਨੂੰ ਖਿਡਾਉਣ ਦੇ ਮਾਰੇ ਉਹਦੇ ਚਲੇ ਗਏ, ਕਹਿੰਦੇ ਅਸੀਂ ਉਹਦੇ ਕੋਲ ਹੀ ਜਾਣਾ ਕਾਕੇ ਕੋਲ।
ਅੱਛਾ ਨੀ ਨਾ ਵੱਡ ਬੱਚਾ ਵੱਡਾ ਐ ਨਾ ਹੁਣ, ਬਾਰਾਂ ਤੇਰਾਂ ਸਾਲ ਦਾ ਕੱਲਾ ਛੱ ਛੋੜ ਵੀ ਨੀ ਸਕਦੀ, ਇਹਨੂੰ ਹੈ ਵੀ ਲੜਕੀ ਐ।
ਨਹੀਂ ਮੇਰੀ ਦੀ ਲੜਕੀ ਪੰਦਰਾਂ ਸਾਲ ਦੀ ਆ, ਤੇ ਮੁੰਡਾ ਮੇਰਾ ਗਿਆਰਾਂ ਸਾਲ ਦਾ।
ਅੱਛਾ
ਹਾਂ ਵੈ ਤਾਂਦੇ
ਪਾਪਾ ਆਏ ਨੇ ਪਾਪਾ ਗੁੱਸੇ ਨਾਲ ਬੋਲੇ ਨੇ ਕਿ ਮੰਮੀ ਜਾਏਗੀ ਤਾਂ ਤੂੰ ਜਾਈ ਉਹ ਮਾਸੀ ਆਈ ਦੀ ਨਾ ਹ ਤਾਂ ਮਗਰ ਕਈਏ ਨਾਲ ਛੱਡ ਆਓ ਛੱਡ ਆਓ ਤੇ ਮੰਮੀ ਕਹਿੰਦੇ ਨਾਲ ਜਾਏਗੀ ਤਾਂ ਲੈ ਕੇ ਜਾਏਗੀ ਇਕੱਲੇ ਨੀ ਭੇਜਣਾ ਉਹਨੂੰ ਮੈਂ
ਉਹ ਵੀ ਸਹੀ ਕਹਿ ਰਹੇ ਨੇ ਆਪਣੀ ਥਾਂ ਤੇ
ਬੱਚਿਆਂ ਨੂੰ ਕੀ ਸਮਝ ਚੀਜ਼ਾਂ ਤੇ
ਬੱਚਿਆਂ ਨੂੰ ਕੋਈ ਸਮਝ ਨਹੀਂੀ ਅੱਜ ਕੱਲ੍ਹ ਦੀ ਦੁਨੀਆਂ ਦੀ ਦੀਦੀ ਘਰੇ ਹੀ ਰਹਿੰਦੇ ਨੇ ਨਾ ਕਿਤੇ ਜਾਂਦੇ ਨੀ ਹੈਗੇ ਉਹ ਦੀਦੀ ਨਾਲ ਹੀ ਰਹਿ ਲੈਂਦੇ ਆ ਫੇਿਰ ਵਿਆਹ ਕੀਤਾ ਸੀ ਇਹਨਾਂ ਨੇ ਮੁੰਡੇ ਦਾ ਹੁਣ ਉਹਨਾਂ ਦੇ ਪੋਤਾ ਹੋਇਆ ਛੋਟਾ ਜਿ ਕਾਕਾ ਹੈਗਾ ਉਹਦੇ ਮੂੰਹ ਨੂੰ ਚਲੇ ਜਾਂਦੇ ਹੁਣ ੇਤੀ ਛੇਤੀ ਪੰਜਜੀ ਕੇ
ਠੀਕ ਹੈ ਠੀਕ ਹੈ ਚਲੋ ਹੋ ਗਿਆ ਟਾਈਮ ਹੈਲੋ ਚਲੋ ਤੁਸੀਂ ਫੋਨ ਕਰ ਮ ਚ ਠੀਕ ਹੈ ਬਾਏ ਬਾਏ